ਹੋਰ ਕਿਵੇਂ ਓ?
ਵਦੀਆ ਤੁਸੀਂ ਸੁਨਾਓ ਤੁਆਡੇ ਘਰ ਸਭ ਠੀਕ ਨੇ, ਮੰਮੀ ਡੈਡੀ ਸਭ ਠੀਕ ਨੇ?
ਵਧੀਆ-ਵਧੀਆ ਤੁਆਡੇ ਘਰ ਸਾਰੇ ਵਧੀਆ।
ਸਭ ਠੀਕ ਨੇ।
ਹਾਂਜੀ, ਹੋਰ ਕੀ ਕਰ ਰਏ ਸੀ?
ਹਲੇ ਤਾਂ ਕੁਛ ਨੀ ਕਰਿਆਂ ਸੀ ਔਫਿਸ ਚ ਬੈਠਾ ਦਾ ਸੀਗਾ ਸਾਰਾ ਕੰਮ ਨਿਪਟਾ ਕੇ ਮੈਂ ਤੁਹਾਨੂੰ ਨਾਲ ਏ ਕੇਨਾ ਚਾਂਦਾ ਸੀ
ਹਾਂਜੀ
ਕਿ ਤੁਆਡੇ ਮੁਤਾਬਿਕ ਸਾਨੂੰ ਬੱਚਿਆ ਨੂੰ ਫ਼ੋਨ ਦੇਨਾ ਚਾਇਦਾ ਯਾ ਨਈ ਦੇਨਾ ਚਾਇਦਾ?
ਓਹੀ ਸਾਨੂੰ ਬੱਚਿਆ ਨੂੰ ਫੋਨ ਨਈ ਦੇਨਾ ਚਾਇਦਾ ਕਿਉਂਕਿ ਅੱਜ ਕੱਲ ਤੁਸੀਂ ਦੇਖ ਈ ਰਏ ਓ ਫੋਨਾਂ ਕਰਕੇ ਬੱਚੇ ਕਿੱਦਾਂ ਹੋ ਰਏ ਨੇ
ਹਾਂ ਓਇਯੋ ਤੇ ਮੈਂ ਇੱਦਰ ਈ ਏ ਗੱਲ ਕੇਨਾ ਚਾ ਰਿਹਾ ਸੀ ਕਿ ਮਤਲਬ ਪਤਾ ਨੀ ਕੀ ਹੋ ਰਿਆ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ, ਬੱਚੇ ਛੋਟੇ-ਛੋਟੇ ਫੋਨ ਚਲਾ-ਚਲਾ ਕੇ ਅਪਣੀ ਲੈਂਗਵੇਜ ਖ਼ਰਾਬ ਕਰਦੇ ਪਏ ਆ, ਆਪਣੀ ਅੱਖਾਂ ਖ਼ਰਾਬ ਕਰਦੇ ਜੇ ਚਸ਼ਮੇ ਲੱਗਦੇ ਪਏ ਬੱਚਿਆਂ ਨੂੰ
ਬਿਲਕੁਲ, ਸਹੀ ਕੇ ਰਏ ਓ ਤੁਸੀਂ
ਛੋਟੇ ਬੱਚਿਆਂ ਨੂੰ ਬਿਲਕੁਲ ਈ ਫੋਨ ਨੀ ਚਲਾਣਾ ਚਾਇਦਾ ਕਿਉਂਕਿ ਫੋਨ ਚਲਾਣ ਨਾਲ ਉਹਨਾਂ ਦੀ ਆਈਜਾਈਟ ਵੀਕ ਹੁੰਦੀ ਐ ਦੂਜੀ ਗੱਲ ਹਨਾ ਦੂਜੀ ਗੱਲ ਉਹਨਾਂ ਦੇ ਥੋੜ੍ਹਾ ਦਿਮਾਗ ਤੇ ਅਸਰ ਪੈਂਦਾ ਲੈਂਗਵੇਜ ਬਿਗੜ ਜਾਂਦੀ ਏ ਉਨਾਂ ਦੀ।
ਬਿਲਕੁਲ ਬਿਲ ਕੁੱ ਹੈ
ਹੂੰ ਔਰ ਛੋਟੇ ਬੱਚੇਆ ਲਈ ਏ ਚੀਜ਼, ਏ ਚੀਜ਼ ਬਿਲਕੁ ਠੀਕ ਨਈ ਐਂ ਮੇਰੇ ਮੁਤਾਬਿਕ ਜਿਦ ਜਿੱਦ ਵੀ ਤੁਆਨੂੰ ਇੱਕ ਗੱਲ ਦੱਸਾਂ ਮੇਰੇ ਮੇਰੇ ਮਾਮਾ ਈ ਦਾ ਮੁੰਡਾ ਹੈਗਾ ਛੋਟਾ ਜਯਾ
ਹਾਂਜੀ
ਕਦ ਮੁੰਡਾ ਏ, ਉਹ ਫੋਨ ਚਲਾ-ਚਲਾ ਕੇ ਇੰਨਾ ਬਿਗੜ ਗਿਆ ਉਦੀ ਜਵਾਨ
ਹਾਂਜੀ
ਹਾਂ ਕਿਸੇ ਨੂੰ ਵੀ ਪੁੱਠਾ ਬੋਲ ਦਿੰਦਾ ਨਾਲੇ ਥੋੜਾ ਫੋਨ ਚਲਾ ਚਲਾ ਕੇ ਉਹਦੀ ਅਖਾਂ ਵੀ ਟੇਢੀਆਂ ਹੋ ਗਈਆਂ ਨੇ ੳਹ ਸਿੱਧਾ ਨਹੀ ਵੇਖਦਾ ਹਾਂ ਥੋੜੀ ਥੋੜੀ ਦਿੱਕਤ ਆ ਰਹੀ ਹੈ ਉੱਧਰ ਵੀ ਤੇ ਲੈਂਗੁਏਜ ਤੇ ਬਹੁਤ ਫਰਕ ਪਿਆ ਉਹਦੀ ਮੈਂ ਵੇਖਿਆ ਕਈ ਵਾਰ ਲੈਂਗੁਏਜ ਤੇ ਬਹੁਤ ਫਕਰ ਫਰਕ ਪਿਆ ਉਹਦੀ ਕੋਈ ਨੀ ਹੁਣ ਥੋੜਾ ਆਹ ਟੇਢਾ ਵੇਖਦਾ ਹੈ ਪਰ ਉਹਦੀ ਅੱਖ ਵੀ ਠੀਕ ਹੋ ਜਾਏਗੀ ਫੋਨ ਉਹਨੂੰ ਕੰਮ ਦੇਣਾ ਸਟਾਟ ਕਰਾਂਗੇ ਤੇ
ਹਾਂਜੀ ਪਰ ਤਾ ਮੰਨੇਗਾ ਨੀ ਨਾ
ਹਮ ਨਹੀਂ ਮੰਨੇਗਾ ਐਹੀਓ ਤੇ ਗੱਲ ਏ ਨਹੀਂ ਮੰਨਦੇ ਬੱਚੇ ਵੇਚਚਾਨਾ ਆ ਦੇਖੋ ਆਪਣੀ ਕਹਿੰਦੇ ਆਈ ਸਾਈਡ ਤੁਹਾਡੀ ਵੀਕ ਹੋ ਜਾਏਗੀ ਇੰਨਾ ਫੋਨ ਚਲਾਓਗੀ ਇੰਨਾ ਨਾ ਚਲਾਓ ਥੋੜ੍ਹਾ ਬਹੁਤ ਦੂਜੀ ਗੱਲ ਇਹ ਨੀ ਆਲੂ ਕਚਾਲੂ ਬੇਟਾ ਕਹਾ ਗਏ ਐ ਚੀਜਾਂ ਨਹੀਂ ਨੋਰਮਲੀ ਤੁਸੀਂ ਫੋਨ ਚ ਜਰਨਲ ਨੋਲਜ ਦੀ ਚੀਜ਼ਾਂ ਵੇਖ ਸਕਦੇ ਹੋ ਹੈਣਾ ਆਪਣੀ ਲਾਈਫ ਤੁਸੀ ਜਿੰਨਾ ਤੁਹਾਨੂੰ ਸਸ ਜਾ ਪਾਣੀ ਹੈ ਉਹ ਸਭ ਕੁਛ ਅੱਗੇ ਵੇਖ ਸਕਦੇ ਹੋ ਬਾਕੀ ਤੁਸੀਂ ਆਪਣੇ ਸਾਡੇ ਬਾਬਾ ਜੀ ਦੇ ਬਾਰੇ ਇੰਨੀ ਕਥਾਵਾਂ ਨੇ ਕਥਾਵਾਂ ਸੁਣ ਸਕਦੇ ਹੋ ਨੌਲੇਜ ਲੇ ਸਕਦੇ ਹੋ ਬੱਚਿਆਂ ਨੂੰ ਅੱਜ ਕੱਲ੍ਹ ਸਾਡੇ ਇ ਇਤਿਹਾਸ ਦੇ ਉੱਤੇ ਕੋਈ ਵੀ ਕੁਛ ਪਤਾ ਹੀ ਨਹੀਂ ਹੈ ਕਿਸੇ ਬੱਚੇ ਨੂੰ ਪੁੱਛ ਲਓ ਕਿ ਬਈ ਉਹ ਕੀ ਹੋਇਆ ਸੀ ਕਦੋਂ ਕੀ ਹੋਇਆ ਸੀ ਕੁਛ ਵੀ ਪੁੱਛ ਲੋ ਨਹੀਂ ਪਤਾ ਲੱਗਦਾ ਬੱਚਿਆਂ ਨੂੰ
ਕੋ ਨੀ ਅੱਜ ਕੱਲ ਸ਼ਹੀਦਾਂ ਸ਼ਹੀਦਾਂ ਸਿੰਘਾਂ ਦਾ ਨੀ ਪਤਾ ਕਿ ਕਿਹੜੇ ਸ਼ਹੀਦ ਸਿੰਘ ਹੈਗੇ ਆ ਕੀ ਹੈਗਾ ਆ ਕਿ ਸਾਡੇ ਪੰਜ ਕਕਾਰ ਕਿਹੜੇ ਆ ਸਾਡੇ ਮਤਲਬ ਕਿ ਸਾਨੂੰ ਵਿਸਾਖੀ ਕਦੋਂ ਕਿਉਂ ਮਨਾਈ ਜਾਂਦੀ ਹੈ ਕੁੱਛ ਨੀ ਪਤਾ ਅੱਜ ਕੱਲ੍ਹ ਦੇ ਬੱਚਿਆਂ ਨੂੰ
ਉਹੀ ਉਹ ਤਾਂ ਮੈਂ ਕਹਿਣਾ ਚਾਹਵਾਂਗਾ ਅਗਰ ਤੁਸੀਂ ਕਿਸੇ ਵੀ ਬੱਚੇ ਨੂੰ ਪੁੱਛ ਲਓਗੇ ਕਿ ਚਾਲੀ ਮੁਕਤਿਆਂ ਦਾ ਨਾਮ ਦ ਦਸ ਦੇ
ਹਾਂਜੀ ਨਾ
ਮੈਂ ਤਾਂ ਐਹ ਵੀ ਕਹਿ ਰਿਹਾ ਹਾਲਾਂਕਿ ਅੱਜ ਕੱਲ੍ਹ ਦੇ ਕੁਛ ਵੱਡੇ ਵੀ ਨਹੀਂ ਦੱਸ ਪਾਣਗੇ ਕਿਉਂਕਿ ਦੇਖੋ ਨਾ ਮੈਂ ਦੱਸਾਂ ਫੋਨ ਚ ਸਾਰੇ ਪਾਗਲ ਹੋਏ ਦੇ ਆ ਪਰਰੇ ਫੋਨ ਦ ਚਲਾਂਦੇ ਓ ਚਲਾਓ ਥੋੜਾ ਬਹੁਤ ਜਨਰਲ ਨੌਲੇਜ ਲਓ ਥੋੜਾ ਬਹੁਤ ਆਪਣੇ ਇਤਿਹਾਸ ਦੇ ਉੱਤੇ ਦੇਖੋ ਬੱਚਿਆਂ ਲਈ ਤੇ ਮੇਰਾ ਇਹੀ ਕਹਿਣਾ ਕਿ ਦੇਖੋ ਆਪਣੇ ਇਤਿਹਾਸ ਦੇ ਉੱਤੇ ਸਾਡੇ ਖੁਦ ਹੀ ਸਰਦਾਰਾਂ ਨੇ ਇੰਨੀ ਮੂਵੀਆਂ ਬਣਾਈਆਂ ਨੇ ਸਾਡੇ ਇਸ ਇਤਿਹਾਸ ਦੇ ਉੱਤੇ
ਹਾਂਜੀ ਬਿਲਕੁਲ ਜੀ ਬਿਲਕੁਲ ਕਿੰਨੀਆਂ ਮੂਵੀ ਉਹ ਨੀ ਦੇਖਣਗ ਉਹਨੂੰ ਉਹ ਦਿਖਾ ਦੋ ਅੱਜ ਕਲ ਉਹ ਆਈ ਨਾ ਮੂਵੀ ਕਿਹੜੀ ਆਈ ਹੈ ਉਹ ਉਹ ਅੱਜ ਕਲ ਇੱਕ ਮੂਵੀ ਆਈ ਹੈ। ਹੋਰ ਮਤਲਬ ਹੋਰ ਕਿਸੇ ਦੀ ਮੂਵੀ ਦੇਖ ਲੈਣ ਗੇ ਮਤਲਬ ਆਪਣੇ ਇਤਿਹਾਸ ਦੀ ਮੂਵੀ ਨੀ ਦੇਖ
ਉਹੀਉ ਤੇ ਨਲੀ ਸਹੀ ਕਹਿ ਰਿਹਾ ਮੈਂ ਇਦਾਂ ਮੂਵੀ ਦੇਖ ਲੈਗੇ ਫਨੀ ਵਗੈਰਾ ਨੋਰਮਲ ਬਟ ਆਪਨੇ ਇਤਿਹਾਸ ਦੇ ਉੱਤੇ ਕੋਈ ਬੰਦਾ ਮੂਵੀ ਨੀ ਵੇਖਦਾ।
ਨਈ ਦੇਖਣ ਦੀ ਹੋਏਗੀ ਮੂੰਵੀ ਦੇਖ ਲਣਗੇ ਪਰ ਇਤਿਹਾਸ ਦੀ ਨੀ ਦੇਖਣਗੇ।
ਉਹੀ ਤੇ ਮੈਂ ਕਹਿ ਰਿਹਾ ਮੈਂ ਚਾਨਾ ਵਾ ਕਿ ਅੱਜ ਕੱਲ੍ਹ ਦੇ ਬੱਚੇ ਥੋੜ੍ਹਾ ਨਾ ਆਪਣੀ ਜਨਰੇਸ਼ਨ ਨੂੰ ਸਮਝਣ। ਇਤਿਹਾਸ ਨੂੰ ਵੀ ਸਮਝਣ।
ਬਿਲਕੁਲ ਮਾਵਾਂ ਨੂੰ ਚਾਹੀਦਾ ਹੈ ਨਾ ਮਾਵਾ ਨੀ ਦਿਖਾਣਦੀਆਂ ਮਾਵਾ ਪਿਆਰ ਪਾਨ। ਉਨ ਦੱਸਣ ਸਾਡੇ ਸਾਹਿਬਜ਼ਾਦੇ ਕਿਵੇਂ ਕਿਵੇਂ ਸ਼ਹੀਦ ਹੋਏ। ਕਿੱਦਾਂ ਸ਼ਹੀਦ ਹੋਏ ਪਰ ਮਾਵਾਂ ਹੀ ਨੀ ਸਿਖਾਉਂਦੀਆ ਬਿਲਕੁਲ -ਬਿਲਕੁਲ।
ਅ ਅੱਗੇ ਜਾ ਕਿ ਬੱਚਿਆਂ ਨੂੰ ਕੋਈ ਬੰਦਾ ਪੁੱਛ ਲਗਾ ਤੇ ਕਿੱਦਾਂ ਹੋਏਗਾ ਦੱਸੋ ਕਿੱਦਾ ਚੱਲੇਗਾ।
ਬਿਲਕੁਲ ਜੀ ਬਿਲਕੁਲ ਸ਼ਰਮਿੰਦਗੀ ਮਾਵਾਂ ਨੂੰ ਮਹਿਸੂਸ ਹੋਏਗੀ ਨਾ ਕਿਸੇ ਬੱਚੇ ਨੂੰ ਕੀ ਸਿਖਾਇਆ ਆ। ਉਹ ਜਿਹੜੀ ਉਂਗਲ ਮਾਹਵਾਂ ਤੇ ਚੁੱਕੀ ਜਾਏਗੀ।
ਡਾਂ ਦੇਖੋ ਮੇਰਾ ਕਹਿਣਾ ਹੈ ਕਿ ਬੱਚਿਆਂ ਨੂੰ ਜਿੰਨਾ ਹੋ ਸਕੇ ਪਾਠ ਵਗੈਰਾ ਸਿਖਾਓ। ਹੈਨਾ ਹਾਂ। ਪਾਠ ਸਿਖਾਓ ਪਾਠ ਕਰਨਾ ਸਿਖਾਓ ਬੱਚਿਆਂ ਨੂੰ ਤੇ ਜਰਨਜ ਨੋਲੇਜ ਸਿਖਾਓ ਤੇ ਬੱਚਿਆਂ ਨੂੰ ਘੱਟ ਉਮਣ ਚ ਹੀ ਜਿੱਦਾ ਕਿ ਬੱਚੇ ਹੁੰਦੇ ਨਾ ਅੱਛਾ ਛੇ ਤੋ
ਹਾਂਜੀ
ਮਹੀਨੇ ਤੋਂ ਇੱਕ ਸਾਲ ਤੱਕ ਦੇ ਬੱਚੇ ਹੁੰਦੇ ਨੇ ਉਹ ਬੰਦਿਆਂ ਉਹ ਬੱਚਿਆਂ ਨੂੰ ਵੀ ਅੱਜ ਕੱਲ੍ਹ ਤੁਰਨਾ ਤੱਕ ਨੀ ਆ, ਆ ਰਿਹਾ ਸੀ। ਕਿਉਂ ਫੋਨ ਉੱਠੇ ਦੇਖੋ ਉਹ ਨੂੰ ਕੁਛ ਸਮਝ ਨੀ ਆਉਂਦਾ ਫੋਨ ਚ। ਪਰ ਉਹ ਚਲਾ ਲੈਂਦੇ ਆ।
ਹਾਂਜੀ
ਹਨਾ ਤੇ ਇਸ ਚੀਜ਼ ਤੇ ਮੈਂ ਕਹਿਣਾ ਚਾਹਵਾਂਗਾ ਕਿ ਦੇਖੋ ਫੋਨ ਨਾ ਦਿੱਤਾ ਜਾਵੇ ਕਿਉਂਕਿ ਨਾ ਉਹ ਉੱਠਦੇ ਨੇ ਰੋਂਦੇ ਨੇ ਉਹਨਾਂ ਨੂੰ ਫੋਨ ਫੜਾਇਆ ਜਾਂਦਾ ਫੋਨ ਚਲਾਉਂਦੇ ਨੇ ਦੁੱਧ ਵਗੈਰਾ ਪੀਂਦੇ ਨੇ। ਫੇਰ ਉਹ ਸੋ ਜਾਂਦੇ ਨੇ ਫੇਰ ਉਹ ਏਦਾਂ ਹੀ ਉੱਠਦੇ ਨੇ ਉਹਨਾਂ ਦੀ ਲਾਈਫ ਏਦਾਂ ਹੀ ਚੱਲ ਰਹੀ ਹੈ ਰ ਕੁਛ ਮ ਬੇ ਪਤਾ ਕਿ ਯਾਰ ਛੇ ਮਹੀਨੇ ਦਾ ਬੱਚਾ ਚੱਲ ਫਿਰ ਰਿਹਾ ਤੇ ਹਲਕਾ ਜਿਹਾ ਬੋਲਣ ਵੇਲੇ ਬਿਲਕੁਲ ਸਹੀ-ਸਹੀ ਆ ਰਿਹਾ ਉਹਨੂੰ ਨਾਲੇ ਬਹੁਤ ਜਾਦਾ ਕੋਸ਼ਿਸ਼ ਕਰ ਰਿਹਾ। ਅੱਛੀ ਚੀਜ਼ ਹੈ ਪੜ੍ਹਨ ਦੀ ਵੀ, ਤੇ ਮੈਂ ਇੱਧਰ ਵੇਖੀਆ ਕਿ ਕਿੰਨਾ ਵਧੀਆ ਯਾਰ ਉਹਨਾਂ ਦੀ ਮਾਵਾਂ ਕਿੰਨੀ ਪਰਫੈਕਟ ਹੁੰਦੀਆਂ ਨੇ ਛੋਟੇ ਬੱਚਿਆ ਦੀ ਵੀ।
ਸਹੀ ਗੱਲ ਹੈ ਜੇ ਉਹਨਾਂ ਨੂੰ ਸਭ ਕੁਛ ਸਿਖਾਉਂਦੀਆਂ ਨੇ ਮਵਾਂ ਹੀ ਸਿਖਾਂਦੀਆ ਨੇ।
ਹਮ ਤੇ ਮੇਰਾ ਕਹਿਣਾ ਹੈ ਕਿ ਦੇਖੋ ਇਸ ਜਗ੍ਹਾ ਤੇ ਤੁਸੀ ਵੀ ਸਭ ਦਾ ਧਿਆਨ ਦੇ ਹਰ ਬੰਦਾ। ਬੱਚਿਆ ਨੂੰ ਘੱਟ ਤੋਂ ਘੱਟ ਵਧੀਆ ਚੀਜ਼ਾਂ ਸਿਖਾਓ, ਔ ਅਗਰ ਤੁਸੀ ਉਹਨਾ ਨੂੰ ਫ਼ੋਨ ਘੱਟ ਦੋਗੇ ਨਾ ਤੋ ਕੀ ਨੋਰਮਲ ਐਕਟੀਵਿਟੀ ਬਹੁਤ ਜਲਦੀ ਕਰ ਪਾਵਾਂਗੇ ਕਰ ਪਾਏਗੇ।
ਬਿਲਕੁਲ-ਬਿਲਕੁਲ ਸਹੀ ਕਹਿ ਰਹੇ ਹੋ।
ਸਰੀਰ ਲਈ ਹੈਗੀ ਏ ਵਧੀਆ।
ਹਾਂਜੀ-ਹਾਂਜੀ
ਉਹਨਾਂ ਨੂੰ ਇੱਕ ਜਗਾ ਬਹਿਣਾ ਸੂਟ ਨੀ ਕਰੇਗਾ ਬੱਚਿਆਂ ਨੂੰ। ਸਰੀਰ ਤੇ, ਉਹਨਾਂ ਨੂੰ ਹਮ। ਜੇ ਤੇ ਬੱਚਾ ਜੇ ਤੱਕ ਛੋਟਾ ਬੱਚਾ ਗਲੀ ਵਿੱਚ ਘਰ ਵਿੱਚ ਖੇਡਦਾ ਨਹੀ ਹੈ ਤਾਂ ਉਹਦੀ ਐਕਟੀਵ ਉਹਰਾ ਸਰੀਰ ਕਿੱਧਾਂ ਚੱਲੇਗਾ ਇੰਨਾ ਪਿਆ ਰਹੇਗਾ ਤੇ। ਹਮ ਜੇ ਤੋ ਉਹ ਘਰ ਖੇਡਿਆ ਨੀ ਭੈਣ ਭਰਾਵਾ ਨਾਲ ਹੀ ਹੋਰ ਵੀ ਇਦਾ ਮੇਰੇ ਹਿਸਾਬ ਨਾਲ ਤਾਂ ਦੇਖੋ ਇਹ ਹੀ ਕਿ ਉਨਾ ਬੱਚਿਆ ਨੂੰ ਸਿੱਖ ਦੋ ਛੋਟੇ-ਛੋਟੇ ਬੱਚਿਆਂ ਦੀ ਕਿਤਾਬਾ ਵੀ ਆਦੀਆ ਨੇ ਬੜੇ-ਬੜੇ ਛੋਟੇ ਬੱਚਿਆ ਦੀ ਆਦੀਆ ਨੇ।
ਹਾਂਜੀ।
ਚੰਗੀ ਚੀਜ਼ ਉਹ ਖਾਂਦੀ ਨਹੀਂ ਕੋਈ
ਜ ਉਹ ਨੂੰ ਉਰੇ ਅਰੇ ਵਾਲੇ ਲਈ ਬੁੱਕਾਂ ਕਿਤਾਬਾਂ ਲਿਆ ਕੇ ਤੇ ਉਹ ਨੂੰ ਕਿਤਾਬਾਂ ਨਾਲ ਪਿਆਰ ਪਾਓ।
ਹਮ ਫੋਨ ਨਾਲ ਨਾ ਪਾਓ ਕਿਤਾਬਾਂ ਨਾਲ ਪਾਓ ਬਿਲਕੁਲ ਸਹੀ ਕਿਹਾ। ਤੁਸੀ ਬਿਲਕੁਲ ਇਹ ਗੱਲ ਮੈਨੂੰ ਬਹੁਤ ਵਧੀਆ ਲੱਗੀ ਤੁਹਾਡੀ
ਹਾਂਜੀ। ਉਹ ਨੂੰ ਉੜੇ ਆੜੇ ਲਈ ਕਿਤਾਬ ਲਿਆ ਕੇ ਦੋ ਟੀਚਰ ਹੋਣ ਵਾਲੀਆਂ ਕਿਤਾਬਾਂ ਕਿੰਨੀਆਂ ਆਈ ਦੀਆਂ ਨੇ। ਚਲੋ ਇੱਕ ਪਾਲੇਗਾ ਦੋ ਪਾਲੇਗਾ ਹੂੰ ਸਿਖਾਓ ਬੇਟਾ ਨਹੀਂ ਐਸਾ ਨਹੀਂ ਕਰਦੇ। ਇਹ ਉਰਾ ਐਰਾ ਇਹ ਪੜਲੋ ਇਹ ਚੀਜ਼ਾਂ ਸਿਖਾਓ ਉਹਨਾਂ ਨੂੰ ਉਹ ਅੱਜ ਕੋਈ ਸਿਖਾ ਨੀ ਰਿਹਾ।
ਕੋ ਨਹੀਂ ਸਿੱਖ ਰਿਹਾ ਅੱਜ ਕੱਲ
ਬਿਲਕੁਲ - ਬਿਲਕੁਲ।
ਜਨਰੇਸ਼ਨ ਪਿੱਛੇ ਦੇ ਰਹੀਗੀ ਸਾਡੀ।
ਹਾਂਜੀ। ਸਾਰੇ ਫੋਨਾਂ ਚ ਮਸਤ ਹੈਗੇ ਆ ਤਾਂ ਕਰਕੇ
ਦੇਖੋ ਫੋਨ ਚ' ਨਾ ਫੋਨ ਚਲਾਉਣ ਨੂੰ ਮਨ ਨਹੀਂ ਹੈਗਾ ਦਿਨ ਚ ਇੱਕ ਘੰਟਾ ਫੋਨ ਚਲਾਉਣ ਦਓਗੇ ਨਾ ਬੱਚਿਆਂ ਨੂੰ ਉਹਦੇ ਵਿੱਚ ਵੀ ਉਹਨਾਂ ਨੂੰ ਜਰਨਲ ਨੋਲਜ ਦੀਆਂ ਚੀਜ਼ਾਂ ਵਿਖਾਓਗੇ ਤੇ ਉਹਨੂੰ ਚਲਾਣਾ ਨਹੀਂ ਮਿਲਿਆ ਜਾਏਗਾ ਫੋਨ। ਉਹ ਤੇ ਇਹਨਾਂ ਦੀ ਜਨਰਲ ਨੌਲਜ ਦੀ ਚੀਜ਼ ਆ ਗਈ ਨਾ ਉੱਧਰ
ਹਾਂਜੀ। ਉਹ ਤਾਂ ਹੈ।
ਉਹ ਬੱਚੇ ਖੇਡਣਗੇ ਗੇਮ ਫੋਨ ਚ ਨਾ, ਫੋਨ ਦੇ ਅੰਦਰ ਅੱਖ ਵਾੜ ਕੇ ਤੇ ਉੱਥੇ ਦਿੱਕਤ ਹੋ ਜਾਂਦੀ ਫਿਰ ਅੱਖ ਡੀਂਗੀ-ਡੀਂਗੀ ਹੋ ਜਾਂਦੀ ਜਿੱਦਾਂ ਮੇਰੇ ਮਾਮੇ ਦੇ ਮੁੰਡਏ ਦੀ ਹੋਈ। ਹਾਂਜੀ। ਵਿਚਾਰਾ ਠੀਕ ਹੈ ਹੁਣ।
ਅੱਛਾ।
ਡਰਨੇ ਆ ਮੁੰਡੇ ਦਾ। ਫੋਨ ਕਟ ਦਿੰਦੇ ਹਾਂ ਬਿਲਕੁਲ ਠੀਕ ਹੋ ਰਿਹਾ ਦਿਨ ਬੇ ਦਿਨ ਐ ਨਹੀਂ ਹੈ ਮੇਰਾ ਕਹਿਣਾ ਹੈ। ਕਿ ਹੁਣ ਵੀ ਜੋ ਬੱਚੇ ਇੱਦਾਂ ਵਿਗੜ ਰਏ ਆ ਉਹਨਾਂ ਨੂੰ ਵੀ ਫ਼ੋਨ ਵਗੈਰਾ ਦੋ ਠੀਕ ਹੋ ਜਾਣਗੇ ਓ।
ਜੀ ਜੀ। ਇੱਕ ਪੇਰੈਂਟਸ ਨੀ ਮੰਨਦੇ ਨਾ ਕਹਿੰਦੇ ਚੱਲ ਫਿਰ ਕੀ ਹੋਇਆ।
ਹਾਂ। ਇਹ ਹੀ ਗੱਲ ਨਹੀਂ ਦੇਖੋ ਮੇਰੀ ਗੱਲ ਤੇ ਮੇਨ ਇਹੀ ਕਹਿਣ ਵਾਲੀ ਹੈ। ਕੀ ਤੁਸੀਂ ਅਗਰ ਕੀ ਕਹਿੰਦੇ ਨੇ, ਇਸ ਚੀਜ਼ ਤੇ ਧਿਆਨ ਦਿੰਦੇ ਹੋ। ਤੇ ਉਹਨ ਨੂੰ ਘੱਟ ਫੋਨ ਦੋ, ਉਹਨਾਂ ਦੇ ਫੋਨ ਚ ਨਾ ਇਸ ਚੀਜ਼ ਤੇ ਪਿਆਰ ਪਾ ਦੋ ਕਿ ਬਾਈ ਫੋਨ 'ਚ ਉਹ ਫੋਨ ਯੂਜ ਇਦਾਂ ਨਾ ਕਰਨ ਉਸ ਇਤਿਹਾਸਿਕ ਚੀਜ਼ਾਂ ' ਤੇ ਨਾ ਖੁਸ਼ ਹੋਣ
ਕਦੇ
ਉਹਨਾਂ ਦਾ ਪਿਆਰ ਪਾਓ ਇਤਿਹਾਸਿਕ ਚੀਜ਼ਾਂ ਵਿੱਚ। ਮੈਂ ਕੀ ਹੁੰਦਾ, ਤੁਹਾਨੂੰ ਦੱਸਾਂ ਮੈਂ ਛੋਟਾ ਸੀਗਾ ਨਾ ਤੇ ਮੈਂ ਆਪਣੇ ਆਪ ਹੀ ਫੋਨ ਲੈ ਕੇ ਨਾ, ਉਹ ਵੇਖਦੇ ਸੀ ਮਤਲਬ ਗੁਰੂ ਨਾਨਕ ਦੇਵ ਜੀ ਦੀ ਉਹ ਆਉਂਦੇ ਸੀ ਤਾ ਗੁਰੂ ਨਾਨਕ ਦੇਖੀਆਂ ਜਗ੍ਹਾ-ਜਗ੍ਹਾ ਜਾ ਕੇ ਉਹ ਕੀਤਾ ਸੀ ਨਾ ਪ੍ਰਚਾਰ- ਸਿੱਖੀ ਦਾ ਆਪਣੀ ਅਤੇ ਉਹਨਾਂ ਦੇ ਲੋਕ ਲੋਕਾਂ ਨੇ ਮਤਲਬ ਐਨੀਮੇਸ਼ਨ ਟਾਈਪ ਬਣਾ ਰਹੇ ਨੇ ਵੀਡੀਓਜ਼, ਮੈਂ ਉਹ ਵੇਖਦਾ ਸੀਗਾ
ਅੱਛਾ ਜੀ।
ਉਸ ਟਾਈਮ ਵੀ ਔਰ ਹੁਣ ਵੀ ਕਈ ਵਾਰ ਵੇਖਦਾ ਵਾਂ
ਹਾਂਜੀ।
ਅਗਰ ਅਸੀਂ ਬੱਚੇ ਨੂੰ ਉਹ ਚੀਜ਼ਾਂ ਵਿਖਾਣਗੇ, ਤਾਂ ਬੱਚੇ ਨੂੰ ਨੌਲੇਜ ਨਹੀਂ ਮਿਲੇਗੀ।
ਬਿਲਕੁਲ ਬਹੁਤ ਨੌਲੇਜ ਮਿਲੇਗੀ, ਬੱਚਿਆਂ ਨੂੰ ਉਸ ਚੀਜ਼ ਨਾਲ
ਉਹ ਤਾਂ ਵੀ ਇਦਾਂ ਵੀ ਥੋੜ੍ਹਾ ਬਹੁਤ ਐਨੀਮੇਸ਼ਨ ਟਾਈਪ ਹੁੰਦਾ ਕਾਰਟੂਨ ਟਾਈਪ। ਪਰ ਇੰਨਾ ਵਧੀਆ ਲੱਗਦਾ ਬੰਦੇ ਨੂੰ ਵੇਖਣ 'ਚ ਸਿੱਖ ਮਿਲਦੀ ਹੈ ਕਾਫੀ ਗੁਰੂ ਨਾਨਕ ਦੇਵ ਜੀ ਨੇ ਕੀ-ਕੀ ਕੀਤਾ ਆਪਣੀ ਲਾਈਫ 'ਚ ਸਭ ਵਿਖਦਾ ਉਹਦੇ ਅੰਦਰ।
ਬਿਲਕੁਲ-ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ।
ਉਹ ਬੰਦਾ ਵੇਖ ਰਿਹਾ, ਬੰਦਾ ਦਾ ਵੇਖ ਰਿਹਾ ਆਲੂ ਕਚਾਲੂ ਬੇਟਾ ਹਾਂ ਐ ਤੇ ਬਸ ਇਸ ਤੋਂ ਅੱਗੇ ਵੱਧ ਹੀ ਨੀ ਰਿਹਾ।
ਉਹ ਤੇ ਹੈ ਹੀ ਐ ਫਿਰ।
ਇਦਾਂ ਸੋਗੋ ਚੱਲੇ ਆ
ਹਾਂ ਨਾ ਏਦਾਂ ਚੱਲਦਾ ਹੀ ਨੀ ਜੀ
ਹੂ,,, ਇਹ ਮੈਂ ਚਾਹੁੰਦਾ ਕਿ ਦੇਖੋ ਸਾਡੀ ਜਾਂ ਹੁਣ ਜਨਰੇਸ਼ਨ ਚੱਲਦੀ ਹੈ ਨਾ ਆਪਣੇ ਕਰੀਅਰ ਤੇ ਧਿਆਨ ਦੇਨ, ਹਨਾ ਤਾਂ ਉਹ ਕਰੀਅਰ ਤੇ ਧਿਆਨ ਤਦ ਹੀ ਦੇ ਪਾਏਗੀ ਜਦੋਂ ਬਚਪਨ ਚ ਹੀ ਉਹ ਸਹੀ ਟੈਲੈਂਟ ਲੈ ਪਾਏਗੀ। ਉਹ ਬੱਚਾ ਹੋ ਰਿਹਾ ਬਟ ਚਾ ਛੇ ਸਾਲ ਤੱਕ ਦਾ, ਸੱਤ ਸਾਲ ਤੱਕ ਦਾ, ਅੱਠ ਸਾਲ ਤੱਕ ਦਾ, ਤਾਂ ਉਹਨੂੰ ਸਮਝ ਆ ਰਿਹਾ ਕਿ ਹੁਣ ਥੋੜੀ ਪੜ੍ਹਾਈ ' ਧਿਆਨ ਦੇਣਾ ਫਿਰ ਵੀ ਉੱਧਰ ਵੀ ਨਹੀਂ ਦੇ ਰਿਹਾ ਉਹ
ਖੇਡਿਆ ਸੀਈ ਅਸੀਂ ਵੇਖਾਂਗੇ ਫੋਨ ਦੇਖ ਦੇਖਾਂਗੇ ਵੀ ਚਲਾਵਾਂਗੇ ਗੇਮਾਂ ਖੇਡਾਂਗੇ
ਅਠਾਰਾਂ ਉੱਨੀ ਉਮਰ 'ਚ ਆਉਂਦਾ ਕਹਿੰਦਾ ਯਾਰ ਹੁਣ ਪੜ੍ਹਨਾ ਚਾਹੀਦਾ ਹੈ।
ਨਹੀਂ ਨਹੀਂ ਤਾਂ ਵੀ ਨੀ ਪੜ੍ਹਦਾ ਉਹ ਕਹਿੰਦਾ ਤੇ ਤੁਹਾਨੂੰ ਬਚਪਨ ਮਾ ਪਓ ਨੇ ਪੜਾਇਆ ਸੀਗੀ ਪੜੀਏ ਹੁਣ
ਹਾਂ ਪਰ ਉਹ ਤਾਂ ਨੀ ਮਾਂ ਪਿਓ ਪੜ੍ਹਾਉਂਦੇ ਤੁਸੀਂ ਨੀ ਪੜ੍ਹਦੇ ਹੂ ਬਾਕੀ ਤਾਂ ਮੇਰਾ ਕਹਿਣਾ ਇਹੀ ਹੈ ਕਿ ਜਿੰਨਾ ਹੋ ਸਕੇ ਬੱਚੇ ਦਾ ਧਿਆਨ ਦਓ ਇਸ ਚੀਜ਼ ਲਈ ਕਿ ਨਾ ਦੇਖੋ ਮੇਰਾ ਕਹਿਣਾ ਹੈ ਕਿ ਅਗਰ ਬੱਚੇ ਦੇਗੇ ਆਪਣੇ ਹੁਣੇ ਤੋਂ ਦੇਗੇ ਬਚਪਨ ਤੋਂ ਹੀ ਤਾਂ ਉਹ ਅੱਗੇ ਜਾ ਕੇ ਬਹੁਤ ਜ਼ਿਆਦਾ ਨਾ ਨੌਜਵਾਨ ਬਣ ਜਾਏਗੇ ਕਈ ਵਾਰ ਤੁਸੀਂ ਵੇਖਦੇ ਹੋ ਕਰੋੜਪਤੀ ਵਗੈਰਾ ਲੋਕੀ ਵੇਖਦੇ ਨੇ ਉਹਨਾਂ ਵਿੱਚ ਬੱਚਿਆਂ ਨੂੰ ਇਹ ਚੀਜ਼ ਨਾ ਲੱਭ ਬੱਚੇ ਬਹੁਤ ਵਧੀਆ ਵਧੀਆ ਉੱਧਰ ਚਲੋ ਠੀਕ ਮੈਂ ਕਰਦਾ ਉਨਾਂ ਨਾਲ ਗੱਲ
ਹਾਂਜੀ ਓਕੇ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ